ਹੈਲੋ ਹੈ ਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਕਾਲ ਕੀ ਹਾਲ ਚਾਲ ਹੈ
ਹਾਂਜੀ ਵਧੀਆ ਵਧੀਆ ਹੋਰ ਮੈਂ ਕਿਹਾ ਬਹੁਤ ਦਿਨ ਹੋ ਗਏ ਤੁਹਾਡੀ ਗੱਲ ਨੀ ਕੀਤੀ ਮੈਂ ਇਸ ਕਰਕੇ ਤੁਹਾਨੂੰ ਫੋਨ ਕੀਤਾ ਸੀ ਓਹ ਅਜ ਕਲ ਨਾ ਛੋਟੇ ਛੋਟੇ ਕੋਕਰੇਚ ਹੋ ਗਏ ਨੇ ਰਸੋਈ ਚ ਥੱਲੇ ਅਲਮਾਰੀ ਨੀਚੇ ਨਿੱਕੇ ਨਿੱਕੇ ਉਹਦਾ ਕੀ ਉਪਾਅ ਹੈ ਯਾਰ ਤੁਹਾਡੇ ਘਰ ਵੀ ਹੁੰਦੇ ਨੇ
ਬਿਲਕੁਲ ਬਿਲਕੁਲ ਬਾਈ ਬਿਲਕੁਲ ਜਿੱਥੇ ਜਿੱਥੇ ਇਨਸਾਨ ਰਹਿਣਗੇ ਉੱਥੇ ਕਾਕਰੋਚ ਜਾਨਵਰ ਵੀ ਰਹਿਣਗੇ ਹੀ ਰਹਿਣਗੇ।
ਅਰੇ ਯਾਰ ਬਹੁਤ ਤੰਗ ਪਰੇਸ਼ਾਨ ਹਾ। ਹੋਰ ਓਦੋ ਹੀ ਤੇ ਮੈਂ ਕਿਹਾ ਮੈਂ ਕਿਹਾ ਕੋਈ ਦਵਾਈ ਹੈ ਦੱਸ ਕੀ ਕਿਸ ਤਰ੍ਹਾਂ ਕਰੀਏ ਕੋਈ ਰੋਕ ਕਿੰਨੇ ਜ ਪਿਆਜਾਂ ਦੀ ਟੋਕਰੀ ਛੰਡੋ ਵਿੱਚ ਨਿੱਕੇ ਨਿੱਕੇ ਢੇਰ ਸਾਰੇ ਨਿਕਲ ਜਾਂਦੇ ਨੇ ਬਾਹਰ ਜਾ ਕੇ ਛੰਡ ਕੇ ਆਣੀ ਆ। ਪਿਆਜਾਂ ਦੀ ਟੋਕਰੀ ਦੇ ਵਿੱਚ ਪਏ ਹੁੰਦੇ ਨੇ, ਯਾਂ ਮਿਕਸੀ ਦੇ ਵਿੱਚ ਹੁੰਦੇ ਨੇ ਥੱਲੇ ਕਈ ਵਾਰੀ ਹੋਇਆ ਔਰ ਇੱਕ ਦਿਨ ਇੱਕ ਛੈਲ ਦੇ ਨੀਚੇ ਵੜੇ ਹੋਏ ਸੀ। ਮੈਂ ਕਿਹਾ ਆਦੇ ਕਿੱਥੋਂ ਨੇ ਸਮਝ ਹੀ ਨਹੀਂ ਆਦੀ।
ਇਹ ਦੇਖੋ ਜਾਂ ਸੀਲਨ ਹੋਏ ਜਾਂ ਤਾਂ ਫਿਰ ਸੀਲਨ ਕਰਕੇ ਵੀ ਆ ਜਾਂਦੇ ਹੈ।
ਅੱਛਾ ਨਹੀਂ ਸੀਲਨ ਵੀ ਨਹੀਂ ਹੈ ਸਾਡੇ ਤੇ ਉਹ ਟਾਈਲਾਂ ਲੱਗੀਆਂ ਹੋਈਆਂ। ਘਰ ਚ ਸਾਰੇ ਘਰ ਚ ਫਿਰ ਵੀ ਹੋ ਜਾਂਦੇ ਨੇ। ਮੈਂ ਕਿਹਾ ਮੈਂ ਤੁਹਾਨੂੰ ਪੁੱਛਾਂ ਫੋਨ ਕਰਕੇ ਕੋਈ ਐਸੀ ਦਵਾਈ ਜਾਂ ਕੁਛ ਮੈਂ ਤੇ ਉਹ ਲਿਆਦੀ ਹਾਂ। ਇੱਕ ਲੱਛ ਮਣ ਰੇਖਾ ਕੀ ਹੁੰਦੀ ਹੈ, ਜਿਹੜੀ ਕੋਕਰੇਚ ਵਾਲੀ
ਲਕਸ਼ਮਣ ਰੇਖਾ। ਹਾਂਜੀ, ਅਸੀਂ ਵੀ ਇਹਉ- ਕਰੀ ਦਾ। ਰਾਤੀ ਸਾਫ਼-ਸਫ਼ਾਈ ਕਰਕੇ ਆਪਣਾ ਸਾਰਾ ਰਾਤ ਆਪ ਨੂੰ ਲਗਾ ਦਈ ਦਾ ਕਾਫੀ- ਕਾਕਰੋਚ ਮਰੇ ਹੁੰਦੇ। ਉਹਦੇ ਨਾਲ ਸਵੇਰ ਤੱਕ ਤਾਂ।
ਅੱਛਾ।
ਜੀ ਯਾ ਲਾਲ ਹਿੱਟ ਆਦਾ ਹੈ। ਕਕਰੋਚ ਵਾਲਾ ਉਹ-ਉਹ ਵੀ ਸਪਰੇਅ ਕਰ ਦਈਦਾ ਐ।
ਅੱਛਾ, ਫਿਰ ਉਹ ਚੀਜ਼ਾਂ- ਖਾਣ ਵਾਲੀਆਂ ਨੇ, ਨਾਂ ਬੇ ਟਾ ਉਹਦੇ ਵਿੱਚ ਫਿਰ ਕਰਨਾ, ਉਹ- ਨਹੀਂ ਹੁੰਦਾ, ਫਿਰ ਖਰਾਬ, ਨੁਕਸਾਨ ਕਰੇਗਾ।
ਲੇਕਿਨ, ਸਾਰਾ ਸਮਾਨ ਅਸੀਂ ਤਾਂ ਨਾ ਡੀਪ- ਕਲੀਨਿੰਗ ਕਰ ਲਈ ਦੀ ਹੈ। ਦੋ ਕੁ ਮਹੀਨੇ ਬਾਅਦ ਸਾਰਾ ਸਮਾਨ ਆਪਣਾ ਰਸੋਈ ਚੋਂ ਕੱਢ ਕੇ ਨਾ, ਹਰ ਵਾਰ ਤਾਂ ਕਰਨਾ ਮੁਸ਼ਕਿਲ ਹੈ, ਲੇਕਿਨ ਦੋ, ਤਿੰਨ ਮਹੀਨੇ ਬਾਅਦ ਆਪਣਾ- ਸਾਰਾ ਸਮਾਨ ਬਾਹਰ ਕੱਢ ਕੇ, ਆਪਣਾ- ਸਾਰਾ ਸਪਰੇ-ਸਪਰੂ ਕਰ ਦੇ ਦੀ ਹੈ ਰਾਤ ਨੂੰ। ਹਾਂਜੀ। ਰਾਤ ਨੂੰ ਸਪਰੇਅ ਕਰਦੀ ਦੀ ਹੈ, ਫਿਰ ਆਪਣਾ ਅੱਧਾ ਦੁਪਹਿਰ ਤੱਕ ਆਪਣਾ- ਚੰਗੀ ਤਰ੍ਹਾਂ ਸਾਰਾ ਸਾਫ਼ ਸਫ਼ਾਈ ਕਰ ਲਈ। ਉਸ ਤੋਂ ਬਾਅਦ ਅਸੀਂ ਸਮਾਨ ਲਗਾ ਦਿੱਤਾ। ਨਿਕਲ ਜਾਂਦੇ ਫਿਰ ਉਹਦੇ ਨਾਲ ਦੋ, ਤਿੰਨ ਮਹੀਨੇ ਨਿਕਲ ਜਾਂਦੇ, ਆਰਾਮ ਦੇ ਨਾਲ। ਹਾਂਜੀ, ਫਿਰ ਡੇਲੀ ਥੋੜਾ- ਥੋੜ੍ਹਾ-ਥੋੜ੍ਹਾ ਸਾਫ਼-ਸਫ਼ਾਈ ਕਰਦੇ ਰਹੀ ਦਾ ਹੈ। ਹਾਂਜੀ। ਰੋਜ਼ ਤੱਕ- ਕਰਨਾ ਫੇਰ ਔਖਾ ਹੈ ਕਿ ਬਾਕੀ ਸਾਰੇ ਕੰਮ ਵੀ ਹੈ। ਨਾਲ- ਨਾਲ ਜ਼ਿਆਦਾ ਤਾਂ ਨਹੀਂ,
ਉਹ ਤੇ ਇਹ ਨਹੀਂ ਹੁੰਦਾ, ਪਰ ਰਾਤੀ ਵੇਲੇ ਤੇ ਸਫ਼ਾਈ ਕਰਕੇ ਫਿਰ ਵੀ ਅਸੀਂ- ਸਾਰੀ ਸੈਲਫ ਤੇ, ਮੈਂ ਚਾਰੋ ਤਰਫ ਉਹ ਪੋਚਾ- ਦੀ ਲਗਾ ਦਿਨੀ ਆ। ਇੱਕ ਭੈਣ ਜੀ ਇਕ- ਟਿਊਬ ਵੀ ਆਂਦੀ ਐ ਮੈਨੂੰ ਨਾਂਹ ਨੀ ਆ ਰਿਹਾ ਉਹਦਾ ਉਹ ਬਹੁ ਉਹਦੇ ਨਾਲ ਤਾਂ ਬਿਲਕ ਕੁਲ ਹੀ ਗੈਬ ਹੋ ਜਾਂਦੇ ਨੇ ਮੈਨੂੰ ਯਾਦ ਨਹੀਂ ਆ ਰਿਹਾ।
ਟਿਊਬ ਤਾਂ ਮੈਨੂੰ ਨੀ ਪਤਾ ਮੈਨੂੰ ਕਿਸੇ ਨੇ ਦੱਸਿਆ ਸੀਗਾ ਇੱਕ ਲੀਥਲ ਨਾਮ ਦਾ ਆਂਦਾ ਲਿਥਲ ਹਾਂਜੀ, ਉਹ ਨਾ ਲਿਕੁਿਡ ਉਹ ਲਿਕੁਿਡ ਆਂਦਾ ਤਾਂ ਉਹਦੇ ਚ ਨਾ ਪਾਣੀ ਮਿਕਸ ਕਰਨਾ ਹੁੰਦਾ ਹੈ ਜਿੱਦਾਂ ਤੁਸੀਂ ਇੱਕ ਟੱ ਕਣ ਉਹਦਾ ਪਾਇਆ ਤਾਂ ਤੁਸੀਂ ਪੰਜ ਛੇ ਢੱਕਣ ਪਾਣੀ ਦੇ ਪਾਣੇ ਆ ਉਹਨੂੰ ਹਾਂਜੀ ਤਾਂ ਬਸ ਫੇਰ ਉਹ ਸਾਰਾ ਆਪਣਾ ਸਪਰੇਅ ਕਰਦੋ ਉਹ ਹੁੰਦੀ ਉਹਦੇ ਬਹੁਤ ਅੱਧੀ ਤੇਜ਼ ਸਮੈਲ ਹੁੰਦੀ ਉਹਦੇ ਚ ਵੀ ਲੇਕਿਨ ਇਹ ਕਿ ਉਹ ਬਹੁਤ ਵਧੀਆ ਲੱਗਦਾ ਮੈਨੂੰ ਫਿਰ ਕੀੜੇ ਮੈਨੂੰ ਲੱਗਦਾ ਕਿ ਸਾਡੇ ਤਾਂ ਨਹੀਂ ਹੈ ਰਸੋਈ ਦੇ ਵਿੱਚ ਹੁਣ ਬਿਲਕੁਲ ਵੀ ਉਹ ਯੂਜ ਕਰਨ ਤੋਂ ਬਾਅਦ ਹਾਂਜੀ ਸਮੈਲ ਤਾਂ ਥੋੜ੍ਹੀ ਤੇਜ਼ ਹੈ ਉਹਦੀ ਲੀਥਲ
ਥਲ ਲਲਾ ਹੈਗਾ ਲਲਾ ਲੀਥਲ
ਜੀ ਤੁਹਾਨੂੰ ਇਹ ਨਾ ਹਾਰਡਵੇਅਰ ਦੀ ਸ਼ੋਪ ਤੋਂ ਮਿਲ ਜਾਏਗਾ।
ਅੱਛਾ ਇੱਕ ਮਿੰਟ ਮੈਨੂੰ ਦੱਸਣ ਮੈਂ ਨਾ ਹੀ ਲਿਖਣਾ ਦੱਲ ਖੱਸ ਅੱਛਾ।
ਤਾਂ ਨਾ ਸਾਡੇ ਤਾਂ ਬਾਥਰੂਮ ਦੇ ਵਿੱਚ ਨਾ ਕੰਨ ਖਜੂਰੇ ਬਹੁਤ ਨਿਕਲਣ ਲੱਗ ਗਏ ਸੀਗੇ
ਅੱਛਾ ਹਾਂ ਉਹ ਬਾਥਰੂਮ ਵਿੱਚ ਹੁੰਦੇ ਨੇ।
ਬਾਥਰੂਮ ਚ ਹੁੰਦੇ ਹੈ ਨਾ ਤਾਂ ਉਹ ਇੱਕ ਦੋ ਵਾਰੀ ਨਾ ਬਿਸਤਰਾਂ ਤੱਕ ਵੀ ਪਹੁੰਚ ਗਏ ਬ ਬੱਚੇ ਸੁੱਤੇ ਹੁੰਦੇ ਤੇ ਡਰ ਲੱਗਦਾ ਹੈ ਕਿ ਕਿਤੇ ਬੱਚੇ ਦੇ ਕੰਨ ਕੁੁੰਨ ਚ ਨਾ ਵਾੜ ਜਾਣ।
ਅੱਛਾ ਹਾਂ ਉੱਥੇ ਹੈ ਹੀ ਆ। ਪਰ ਨਹੀਂੀ ਕਰਨਾ ਚਨੀ ਬਾਕੀ ਤਂ ਕੀਉਂ
ਨਹੀਂ ਹੁੰਦੇ ਲੇਕਿਨ ਉਹ ਦੇਖੇ ਨਾ ਸਾਡੇ ਤੇ ਕਦੀ ਬਿਸਤਰ ਤੇ ਆ ਗਏ ਸੀਗੇ ਕਨ ਖਜੂਰੇ ਬੱਚਿਆਂ ਦੀ ਲੱਤ ਤੇ ਚੜ੍ਹ ਗਏ ਸੀਗੇ ਨਹਾਦੇ ਨਹਾਦੇ ਹਾਂਜੀ ਤੇ ਬਸ ਫੇਰ ਜਦ ਹੀ ਲੀਥਲ ਲੈ ਕੇ ਆਏ ਸੀਗੇ ਤਾਂ ਇਹ ਸਪਰੇ ਵਗੈਰਾ ਕੀਤੀ ਨਾ ਉਸ ਤੋਂ ਬਾਅਦ ਨਹੀਂ ਦਿਖਾਈ ਦਿੱਤੇ ਬਾਥਰੂਮ ਚ ਵੀ ਕਣ ਖਜੂਰੇ ਨਹੀਂ ਹੈਗੀ ਹੁਣ
ਸਾਡੇ ਤੇ ਆਉਂਦੇ ਬਾਥਰੂਮ ਵਿੱਚ ਵੀ ਹੁੰਦੇ ਨੇ ਜਦ ਬਰਸਾਤਾਂ ਹੁੰ ਨੇ ਬਰਸਾਤਾਂ ਚ ਆ ਜਾ ਗਿੱਲੀ ਗਿੱਲੀ ਜਗ੍ਹਾ ਤੇ ਨਾ ਜਾਂ ਕੋਈ ਕੱਛਾ ਪਿਆ ਹੋਇਆ ਬੱਚਿਆਂ ਦੇ ਨਹਾਤੇ ਨੇ ਨਹੀਂ ਚੁੱਕਿਆ ਤੇ ਉਹ ਫਿਰ ਚੁੱਕੋ ਦੇ ਉਹਦੇ ਨਿਕਲਦੇ ਨੇ
ਨਹੀਂ ਤੁਸੀਂ ਇਹ ਜਿਹੜਾ ਮੈਂ ਸਪਰੇਅ ਦੱਸ ਰਹੀ ਹੈ ਨਾ ਤੁਸੀਂ ਸਪਰੇ ਯੂ ਕਰਕੇ ਦੇਖੋ ਕਾਫ਼ੀ ਆਰਾ ਪਏਗਾ ਫ਼ਰਕ ਇਹਦੇ ਨਾਲ
ਅੱਛਾ ਮੈਨੂੰ ਪੈਨ ਨੀ ਨਜ਼ਰ ਆ ਰਿਹਾ ਮੈਂ ਇੱਥੇ ਰੱਖਿਆ ਸੀ ਆਪਣੇ ਕੋਲ ਹੌਣ ਪਤਾ ਨੀ ਬ ਬੱਚਿਆਂ ਨੀ ਕਿੱਥੇ ਆ ਛੋਟਾ ਬੱਚਾ ਹੈਗਾ ਕੈ ਉੱ ਤੋਂ ਆ ਜਾਂਦਾਦਾੈਂ ਕ ਇੱਦਰਣੀ ਡਪੋ ਜਿੱਥੇ ਲੀ ਥੱਲ
ਲੀਥਲ ਹਾਂਜੀ -ਹਾਂਜੀ, ਲੀਥਲ ਹਾਂਜੀ ਹਾਰਡਵੇਅਰ ਦੀ ਦੁਕਾਨ ਤੋਂ ਮਿਲੇਗਾ, ਉਹਦੀ ਮੇਲ ਕੁੜੀ ਤੇਜ਼ ਹੁੰਦੀ ਹੈ, ਜ ਆਪਣਾ ਹੱਥ ਹੁੱਥ ਬਚਾ ਕੇ ਆਪਣਾ ਮਾਸ ਵਗੈਰਾ ਲਗਾ ਕੇ ਨਾ, ਫੇਰ ਪਾਏ ਉਹਨੂੰ ਰਾਤ ਵਲੇ ਤਾਂ ਕਿ ਸਾਰੀ ਰਾਤ ਤੋਂ ਸਪਰੇਅ ਰਵੇ ਉਹਦੇ ਅੰਦਰ
ਤੁਸੀਂ ਬਹੁਤ ਅੱਛਾ ਕਿਉਂਕਿ, ਮੇਰੇ ਬੜੇ ਕੌਕਰ ਉਹ ਨਿਕਲ ਨਿਕਲਦੇ ਨੇ ਅ ਬਰਸਾਤ ਹੁੰਦੇ ਨੇ ਇਹ ਬਾਥਰੂਮ ਤੇ ਜਿਹੜੀਆਂ ਨਾਲੀ ਨੇ ਨਾ, ਉੱਥੇ ਉੱਤੇੇ ਪਾ ਦਾਂਗੇ ਉੱਥੋਂ ਫਿਰ ਨਿਕਲ ਹਾਂ
ਬਿਲਕੁਲ ਥੋੜਾ ਆਪ ਨੂੰ ਦੋ ਤਿੰਨ ਘੰਟੇ ਓਨੂੰ, ਯੂਜ ਨਹੀਂ ਕਰਨਾ।
ਕੋਰਨਾਰੀ ਪਾ ਦਾਂਗੇ
ਤੇ ਬਾਥਰੂਮ ਦਾ ਥੋੜਾ ਦੋ ਤਿੰਨ ਘੰਟੇ ਯੂਜ ਨੀ ਕਰਨਾ, ਉਹਨੂੰ ਬੰਦ ਕਰ ਦੇਨਾ ਥੋੜਾ ਉਹਦਾ ਅਸਰ ਹੋਜਏ ਦਵਾਈ ਦਾ ਚੰਗੀ ਤਰ੍ਹਾਂ
ਅੱਛਾ
ਆਪਣਾ ਸਾਫ਼ ਸਫ਼ਾਈ ਕਰਦੇ ਨੇ, ਥੋੜ੍ਹੀ ਸਮੇਲ ਰਹਿੰਦੀ ਏ, ਲੇਕਿਨ ਨੁਕਸ ਫੇਰ ਆਪਣਾ ਹਟ ਜਾਂਦੀ ਹੈ ਦੋ ਤਿੰਨ ਘੰਟਿਆਂ ਬਾਅਦ ਚ ਸਮੇਲ ਉਹਦੀ ਬਸ ਸਮੈਲ ਤਾਂ ਚਲੋ ਜਿਹੜਾ, ਤੁਹਾਨੂੰ ਆਰਾਮ ਆ ਜਾਏਗਾ। ਕਿ ਹਾਂਜੀ, ਕਾਕਰੋਚ ਨਹੀਂ ਆ ਸ਼ਾਂਤੀ ਹੋਗੀ ਕਾਕਰੋਚਾਂ ਤੋਂ
ਕੋਕਰੇ ਚ ਵੀ ਹੋ ਗਏ ਨਾਲੇ, ਕੰਨ ਖਜੂਰੇ ਦਾ ਤੇ ਹੈਗਾ ਉਹ ਤੇ ਉਹਦਾ ਮੈਨੂੰ ਵੀ ਇਲਾਜ ਕਰਨਾ ਉਹ ਬਰਸਾਤਾਂ ਚ ਰੋਜ਼ ਹੀ ਨਿਕਲਦਾ ਇੱਕ ਦੋ, ਇੱਕ ਦੋ ਨਿਕਲ ਚਲੀ ਆਉਂਦੇ ਨੇ, ਫਿਰ ਬੱਚੇ ਬਾਥਰੂਮ ਨੀ ਵੜਨਗੇ, ਕਹਿੰਦੇ ਨਹੀਂ ਆਉਂਦੇ ਹਾਂ ਕੋਕਰੇ ਆ ਜਾਏ ਤਾਂ ਵੀ ਡਰਦੇ ਨੇ ਕਿ ਮੰਮੀ ਕੋਕਰੇ ਆ ਗਿਆ, ਪਹਿਲੇ ਮਾਰੋ ਤੇ ਮਾਰਦਿਆਂ ਵੀ ਡਰ ਲੱਗਦਾ ਹੈ। ਸਾਨੂੰ ਪਰ ਅੱਛਾ ਨੀ ਲੱਗਦਾ ਕਿਉਂ ਮੈਂ ਜੁੱਤੀ ਲੈ ਕੇ
ਹਮ ਬਿਲਕੁਲ ਬਿਲਕੁਲ ਹਾਂਜੀ ਬੜੇ ਸਾਡੇ ਵੀ ਸੀਗੇ ਪਹਿਲੇ ਬਹੁਤ ਕਾਕਰੋਚ ਉਤੋਂ ਭਾਂਡਿਆਂ ਤੇ ਤੁਰੇ ਫਿਰਦੇ ਤੇ ਫਿਰ ਜੀਅ ਬੜਾ ਖਰਾਬ ਹੁੰਦਾ ਦੇਖ ਕੇ ਉਹਨਾਂ ਨੂੰ
ਭਾਂਡਿਆਂ ਦਾ ਪੂਰਾ ਹਾਂ ਬਿਲਕੁਲ ਠੀਕ ਕਹਿ ਰਹੇ ਹੋ ਠੀਕ
ਹੁਣ ਤਾਂ ਅਸੀਂ ਸਾਰੇ ਭਾਂਡੇ ਯੂਜ ਕਰੀਦੇ ਆ ਕਿ ਧੋਸ ਵਾਰ ਕੇ ਯੂਜ ਕਰੀਦੇ ਲ਼ੇਕਿਨ
ਫ ਬਾਰ ਬਾਰ ਬਾਰ ਬਾਰ ਧੋ ਕੇ ਕਰਨਾ ਪੈਂਦਾ ਯੂਜ ਕਰੋ ਧੋ ਕੇ ਹੀ ਕਰੋ ਬਸ ਹੋਰ ਪੈਜੀ ਕੀੜੀਆਂ ਜੀ ਵੀ ਆ ਜਾਂਦੀਆਂ ਕਈ ਵਾਰੀ ਲਾਲ ਕੀੜੀਆਂ ਰਸੋਈ ਵਿੱਚ ਆਉਦੀ ਜੇ ਕਈ ਵਾਰੀ ਸੈਲ ਤੇ ਜਿੱਥੇ ਰੋਟੀ ਪਕਾਨੇ ਆ ਨਾ ਉੱਥੇ ਆ ਜਾਂਦੇ ਆ ਉਹਦਾ ਵੀ ਕੀ ਇਲਾਜ
ਆਪਾਂ ਥੋੜੀ-ਥੋੜੀ ਹਲਦੀ ਪਾ ਦੇਈਂ ਦੀ ਹੈ ਹਲਦੀ ਭੱਜ ਜਾਂਦੀਆਂ ਨੇ ਕਿੜੀਆਂ ਹਾਂ ਆਪਣੇ ਮੰਮੀ ਨੂੰ ਦੇਖਦੇ ਆਏ ਸੀਗੇ ਉਹ ਯੂਜ ਕਰਦੇ ਸੀ ਹਲਦੀ ਹਲਦੀ
ਹਾਂ ਨੀ ਹਲਦੀ ਤੇ ਮੈਂ ਵੀ ਪਾਣੀ ਆ ਹਾਂ ਮੇਰੇ ਸਰਦਾਰ ਜੀ ਕੇਣਗੇ ਐਥੈ ਕੀੜੀਆਂ ਨ ਪਾ ਦੇ ਇੱਕ ਮਕੌੜੇ ਵੀ ਨੀ ਲਾਉਂਦੇ ਨੇ। ਹੁਣ ਕਿ ਹੁਣ ਗਰਮੀ ਹੈਂ। ਅੱਛਾ ਹੁਣ ਕੀ ਕਹਿਣੀ ਹੈ। ਕਹਿੰਦੇ ਪਿਛਲੇ ਸਾਲ ਹੈਗੇ ਸੀ। ਮੰਮੀ ਯਾਰ। ਇੱਕ। ਤੇ ਹੁਣ। ਘੋੜੇ ਕਾਲੇ ਵਾਲੇ ਉਹ ਜਿਹੜੇ। ਭਜਨ ਬੱਚਿਆਂ ਨੂੰ ਕੱਟ ਜਾਂਦੇ ਨੇ ਉਹ ਬੜੀ ਜ਼ੋਰ ਦੀ ਘੱਟ ਜਾਂਦੇ ਨੇ ਹਾਂਜੀ ਉਹੀ ਮੈਂ ਕਿਹਾ ਚੱਲ। ਉਹ ਮੈਂ ਪੁੱਛਾਂ ਤੁਹਾਨੂੰ ਇਸੀ ਕਰਕੇ ਫੋਨ ਕੀਤਾ। ਕੀਤਾ ਸੀ ਐ ਕੋਕਰਚ। ਤੋਂ ਬੜੇ ਪਰੇਸ਼ਾਨ ਹੈ ਛੋਟੇ। ਛੋਟੇ ਔਰ ਬੜੇ ਨਿੱਕੇ ਨਿੱਕੇ ਕੋ।
ਆ ਬਿਲਕੁਲ ਬਿਲਕੁਲ ਬਿਲਕੁਲ ਜੀਅ ਖ਼ਰਾਬ ਹੁੰਦਾ ਐ ਦੇਖ ਕੇ ਬਿਲਕੁਲ ਬਿਲਕੁਲ। ਕੋਈ ਆਏ ਤਾਂ ਬੁਰਾ ਲੱਗਦਾ ਕਿ ਪਤਾ ਨੀ ਸਫ਼ਾਈ ਨਹੀਂ ਕਰਦੇ ਘਰਦੀ।
ਹਾਏ ਇਨੀ ਸਫ਼ਾਈ ਕਰਦੇ ਹਾਂ। ਫਿਰ ਵੀ ਹੋ ਜਾਂਦੇ ਫਿਰ। ਬੁਰਾ ਲੱਗਦਾ ਨਾ। ਕੋਈ ਰਸੋਈ ਚ ਵੀ ਆ ਜਾਏ ਪਰ ਇਤਨੇ ਤੇ ਨਹੀਂ ਨੇ ਇਤਨੇ ਨਹੀਂ ਨੇ। ਹੁਣ ਕਿ ਪਹਿਲੇ ਇੱਕ ਵਾਰੀ ਛੇ ਤੇ ਇੱਕ ਚੂਹੇ ਤੇ ਇੱਕ ਉਹ। ਅੰਗਰੇਜ਼ ਨਿੱਕੇ-ਨਿੱਕੇ। ਚੂਹੇ ਵੀ ਬੜੇ ਸੀ। ਹੁਣ ਤੇ ਚੂਹਾਂ ਦਾ ਰੋਕਥਾਮ ਤੇ ਕੀ ਤਾਇਆ ਥੱਲੇ ਰੱਬੜ ਦੀ ਅੱਜ ਮਿਲਦਾ ਬਜ਼ਾਰੂ ਅਹ ਬਰਾਊਨ ਵਾਲਾ ਉਹ ਮੈਂ ਸੀਬੂ ਐ। ਸਾਰੇ ਬੋਲਣ ਲੱ ਲੱਗੇ ਹੋਏ ਨੇ। ਨਾ ਕੋਈ ਛਿਪਕਲੀ ਆਉਂਦੀ ਨਾ ਕੋਈ ਚੂਹਾ ਆਉਂਦਾ ਐ ਅੰਦਰ। ਉਹਦੇ ਨਾਲ ਤੇ ਬਹੁਤ ਅੱਛਾ ਹੋ ਗਿਆ। ਬੜਾ ਹਾਂ ਉਹਦੇ ਨਾਲ ਬੜਾ ਆਰਾਮ ਮਿਲਿਆ ਸਾਨੂੰ। ਉਹ ਕੋਕਰਚ ਵੀ ਨਹੀਂ ਔਰ ਚੂਹੇ ਵੀ ਨੀ ਆਂਦੇ। ਦੇ ਉਹਨੂੰ ਛਿਪਕਲੀ ਤੋਂ ਮੇਰੀ ਬੇਟੀ ਬੜੀ ਡਰਦੀ ਦੇਖ ਲਈ ਤੇ ਚੀਕ ਚੀਕਾਂ ਮਾਰੇਗੀ। ਮੈਂ ਕਿਹਾ ਆਏ ਰੱਬਾ ਆਏ ਕਿਉਂ ਚੀਕ ਮਾਰੀ। ਜਦ ਮੂਵੀ ਚ
ਹਾਂਜੀ ਬਿਲਕੁਲ ਪਹਿਲੇ ਨਹੀਂ ਕੋਈ ਉਹ ਇੰਨਾ ਕਰਦਾ ਸੀਗਾ ਛਿਪ ਕਲੀਆਂ ਤਾਂ ਹੁਣ ਤਾਂ ਬੱਚੇ ਬਹੁਤ ਡਰਦੇ ਆ ਛਿਪਕਲੀ ਦੇਖ ਕੇ। ਬੁਰੀ ਲੱਗਦੀ ਐ। ਘਰਾਂ ਦੇ ਵਿੱਚ ਅੰਦਰ ਕਮਰਿਆਂ ਦੇ ਵਿੱਚ ਤੁਰੀਆਂ ਫਿਰਦੀਆਂ ਨਾ ਬੁਰੀਆਂ
ਕਈ ਵਾਰੀ ਅਹ ਹੁਣ ਜਿਸ ਤਰ੍ਹਾਂ ਬ ਮੱਛਰਾਂ ਦਾ ਟਾਈਮ ਯਾਦ ਆਉਂਦਾ ਬਹੁਤ। ਤਾਂ ਦੇਖਦੇ ਹੋ ਨਾ ਛਿਪਕਲੀਆਂ ਕਿੰਨੀਆਂ ਆ ਜਾਂਦੀਆਂ ਦੀਵਾਰਾਂ ਤੇ ਟੁੁਰਦੀਆਂ ਹੁੰਦੀਆਂ ਨੇ। ਮੱਛਰ ਖਾਂਦੀਆਂ ਨੇ। ਚਲੋ ਜੀ ਹੋਰ ਜੀ ਭੈਣਜੀ?
ਸਭ ਵਧੀਆ ਹਾਂਜੀ ਸਭ ਵਧੀਆ ਬਸ ਲੱਗੇ ਆ। ਹੁਣ ਲੰਚ ਦੇ ਟਾਈਮ ਦੱਸਿਆ ਨਾ ਰੋਟੀ ਤਿੰਨ ਬੱਚਿਆਂ ਦਾ ਸਾਰਾ ਖਰਾਬ ਹੋਇਆ ਹੋਇਆ ਐ। ਬਸ ਲੱਗੀ ਲੰਚ ਬਣਾਵਾਂਗੇ ਬੱਚਿਆਂ ਲਈ। ਚਲੋ ਜੀ, ਠੀਕ ਐ ਜੀ ਓਕੇ ਜੀ, ਸਤਿ ਸ਼੍ਰੀ